ਸਸ਼੍ਰੀ ਕਾਲ ਜੀ।
ਸਸ਼੍ਰੀ ਕਾਲ ਜੀ, ਸਸ਼੍ਰੀ ਕਾਲ ਹੋਰ ਕਿਵੇਂ ਅੋ।
ਵਧੀਆ ਜੀ ਵਧੀਆ ਤੁਸੀ ਸੁਣਾਓ ਕੀ ਹਾਲ ੲੈ।
ਵਧੀਆ-ਵਧੀਆ ਬੋਤ ਵਧੀਆ ਹੋਰ, ਬੱਸ ਨਾਸਾ ਕੀਤਾ ਹੋਣ
ਸਾਡਾ ਤਾਂ ਸੰੰਡੇ ਨੂੰ ਬਰੰਚ ਈ ਹੁੰਦਾ, ਬਸ ਸੰਡੇ ਤਾ ਕੁਛ ਵੀ ਨੀ ਤੇ ਸਟਾਟੀ ਨੀ।
ਹਾਂ ਬਸ ਲੰਚ-ਬਰਜ ਕੱਠਾ ਈ ਹੁੰਦਾ ਸੰਡੇ ਨੂੰ
ਆ, ਬਸ ਨੇਆਣੇ
ਹੋਣ ਨਾਸ਼ਤਾਂ ਕੱਰ ਲਿੱਤਾ ਹੈਗਾਏ ਹੁਣ ਸ਼ਾਮੀ ਭੁੱਖ ਲੱਗੇਗੀ ਛੇ-ਸੱਤ ਵਜੇ
ਏਕ ਰੇਦਾ, ਤੇ ਫੇਰ ਏਕ ਰਾਤੀ ਬਣਾਈ ਦੀ ਸੱਤ-ਅੱਠ ਵ ਦੋ ਕੁਵਾਰੀ ਬਣਾਈ ਦੀ, ਰਾਤ ਸਵੇਰੇ ਚਾਹ-ਚੂ ਨਾਲ ਰੱਸਾਂ-ਰੁੱਸਾ ਲੈ ਲੈਂਦੇ ਬਿਸਕੁਟ ਲੈਣਾ ਜਿੰਨੇ
ਅੱਛਾ।
ਬਸ ਛੁੱਟੀ ਅਨੀ ਗਰਮੀ ਚ ਬਣਾਵੇੈ ਕੌਣ ਤਿੰਨ-ਤਿੰਨ
ਹਾਂ ਐਤੇ ਹੈ ਗਰਮੀ ਤੇ ਖੁਵਾਜ ਬੋਤ ਹੋਈ ਹੁਈ ੲੈ।
ਹਾਂ ਹੁਮਸ ਹੋਈਦਾਈ ਦੋ-ਤਿੰਨ ਦਿਨ ਬਾਰਸ਼ਾਂ ਤੋਂ ਬਾਅਦ ਜਾਦਾ ਹੋ ਗੇਆ।
ਹਾਂ ਬਰਸਾਤਾਂ ਤੋਂ ਬਾਅਦ ਜਾਦਾ ਹੋ ਗੇਆ ਦੈ, ਬਾਰਿਸ਼ਾਂ ਵੀ ਲਗਾਤਾਰ ਬੋਤ ਪਈਆ ਨੇ
ਹਾਂ, ਪਰ ਅੱਜ ਫੇਰ ਸਾਡੇ ਤੇ ਏਥੇ ਬੱਦਲ ਹੈਗਾ ਹਾਂ, ਨਈ-ਨਈ ਸਾਡੇ ਦਾ ਕਾਲਾ ਬੱਦਲ ਹੋਏਆ ਪੈ ਪਰ ਹੈਗਾ ਹੁਮਸ ਜੀ ਬਣੀ ਹੋਈ ਏ ਪਰ ਬਾਰਸ਼ ਤਾਂ ਬੋਤ ਆਏਗੀ
ਹਾਂ ਏਕ ਦਮ ਆਏਗੀ ਬਾਰਸ਼ ਫੇਰ
ਖੁਸ਼ੀ ਤਾਂ ਹੁੰਦੀ ੲੈ ਪਰ ਨੁਕਸਾਨ ਵੀ ਤਾਂ ਬਥੇਰੈ ਆ ਨੂੰ
ਪਾਣੀ ਕਠਾ ਹੋ ਜਾਦਾ ਚਾਰੋ ਪਾਸੇ।
ਪਿੱਛੇ ਥੋ ਲਗੀ ਏ ਮ ਮੱਕੀ। ਮੱਕੀ, ਗੰਨਾ, ਗੰਨਾ, ਗੰਨੇ ਤੇ ਸਾਰਾ ਵਿਚਾਰੇ ਦਾ ਡੁੱਬਿਆ ਪਿਆ ਖੇ। ਤ, ਕਿੰਨਾ ਨਾਸ਼ ਫਿਰ ਗਿਆ ਓਦੀ ਫਸਲ ਦਾ ਤਿੰਨ ਦਿਨ ਤਿੰਨ-ਚਾਰ ਦਿਨ ਦੇ ਬਾਚਾ ਚ ਅਜੇ।
ਹਾਂ-ਹਾਂ ਜੀਰੀ ਲਗਾਣੇ, ਜੇੜੇ ਜੀਰੀ ਲਗਾ ਰੇ ਨੇ ਓਨਾਂ ਨੂੰ ਤੇ ਫੈਦਾ ਹੈਗਾ ਏ।
ਓਨਾਂ ਨੂੰ ਫੈਦਾ ਹੈਗਾ, ਓਨਾਂ ਨੂੰ ਤਾਂ ਬਾਰਸ਼ਾ ਚਾਈ ਦੀਆ।
ਹਾਂ, ਜੀਰੀ ਆਲੇ ਨੂੰ ਪਾਣੀ ਖੁੱਲਾ ਚਾਈਦਾ ਹੈਗਾ।
ਹਾਂ ਉਹ ਪਤਾ ਕੀ ਗਰੀਬ ਦਬਕਾ ਦਿਹਾੜੀ ਮਜ਼ਦੂਰ ਇਹ ਵਿਚਾਰਾ ਫਸ ਜਾਂਦਾ ਹਰ। ਪਾਸੋਂ ਹਰ ਮੌਸਮ ਚ।
ਹਾਂ ਹਾਂਜੀ-ਹਾਂਜੀ।
ਇਹ ਹਰ ਮੌਸਮ ਚ ਵਿਚਾਰਾ ਜ਼ਿਆਦਾ ਬਰਬਾਦ ਹੋ ਜਾਂਦਾ ਗਾ।
ਹਾਂ ਇਹ ਤੇ ਹੈਏੇ ਜੇ ਤਾਜ਼ੇ ਖਮਾਣੇ ਤਾਜ਼ੇ।
ਜਿਹੜੇਆ ਬਾਹਰੋਂ ਮੰਗਾਓ ਮੈਂ ਕਿਹਾ ਬਾਰ ਦਾ ਕਿਆ ਖਾਓਗੇ ਬਾਰੋਂ ਹੀ ਤੁਹਾਨੂੰ ਭਟੂਰੇ। ਛੋਲੇ ਗੰਦ ਹੀ ਮਿਲੇਗਾ ਮੈਂ ਮੈਂ ਬਣਾ ਦਿਨੀ ਘਰ ਨਾਲ-ਨਾਲ। ਬਾਰ ਦਾ ਹੀ ਮੰਗਾਓ ਅੱਜ ਮੈਂ ਬਾਰ ਦਾ।
ਅੱਜ ਕੱਲ੍ਹ ਤਾਂ ਬਾਰ ਦਾ ਖਾਣਾ ਈ ਨੀ ਚਾਹੀਦਾ ਹੈਗਾ।
ਪ ਹੱਟਦੇ ਵੀ ਤਾਂ ਨੀ ਨਾ ਟਿਕਦੇ ਕਿੱਥੇ ਨਿਆਣੇ।
ਹਾਂ ਨਈ ਟਿਕਦੇ ਹੈਗੇ।
ਤੁਸੀਂ ਘਰ ਦੀ ਬਣੀ ਹੋਈ ਵਧੀਆ ਤੋਂ ਵਧੀਆ ਵਰਾਇਟੀ ਬਣਾ ਕੇ ਇਨਾਂ ਨੂੰ ਦੇ ਦੋ। ਪਰ ਜਦ ਤੱਕ ਇਹ ਬਾਰ ਲਾਨੀ ਖਾਣਗੇ ਇਨਾਂ ਦਾ ਢਿੱਡ ਈ ਨੀ ਭਰਦਾ।
ਨਾ ਨਾ ਪਸੰਦ ਈ ਇਨਾਂ ਨੂੰ ਬਾਹਰ ਦਾ ਈ ਆਂਦਾ।
ਹਾਂ ਬਿਲਕੁਲ ਹੁਣ ਰਾਤੀ ਇੰਨੀ, ਹਾਂਜੀ
ਇੱਕ ਔਨਲਾਈਨ ਚੱਲ ਗਿਆ ਨਾ ਅੱਜ ਕੱਲ ਉਹ ਜ਼ਿਆਦਾ ਦਿੱਕਤ ਹੋ ਗਈ ਏ ਦਸ ਮਿੰਟ ਵਿਚ ਘਰ ਆ ਜਾਂਦਾ।
ਹਾਂ।
ਫਟਾਫਟ ਔਡਰ।
ਉਈ ਤੇ ਕਹਿ ਰਹੀ ਨਾ ਉਹਦਾ ਦਸ ਮਿੰਟ ਵਿੱਚ ਘਰ ਆ ਜਾਂਦਾ ਨਾ ਆਡਰ। ਇਹ ਜ਼ਿਆਦਾ ਦਿੱਕਤ ਹੋਗੀ। ਅੱਜ ਭਟੂਰੇ ਛੋਲੇ ਖਾਦੇ ਤੇ ਅੱਜ ਭਟੂਰੇ ਛੋਲੇ ਖਾਏ ਫੇਰ ਹੈਂ।
ਆਹ। ਆ ਇੱਕ ਦਿਨ ਖਾ ਕੇ ਭਟੂਰੇ ਛੋਲੇ ਚਾਰ ਦਿਨ ਨਿਕਲਦਾ ਜਿਹੜੇ ਮੇਰੇ ਤਾਂ ਬੀਪੀ ਹਾਈ ਹੋ ਜਾਂਦਾ ਦੇਖ ਮੈਂ ਤਾਂ ਨੀ
ਹਾਂ ਬੀਪੀਹਾਈ ਦੇਖੋ ਹੋ ਜਾਂਦਾ ਅੱਜ ਕੱਲ੍ਹ ਸਾਰਿਆਂ ਦਾ ਬੀਪੀਹਾਈ ਹੁੰਦਾ ਐ ਹਨਾ।
ਤਲਿਆ ਫੁਲਿਆ ਸਮੋਸੇ ਕੁਛ ਵੀ ਨੀ ਕਦੋਂ ਦਾ ਈ ਬੰਦ ਐ।
ਉਹ ਗਰਮੀ ਤੇ ਹੈ, ਹਾਂ ਗਰਮੀ ਚ ਤਾਂ ਜੀਵੀ ਨਹੀਂ ਕਰਦਾ ਹੈਗਾ।
ਹਾਂ ਰਾਤੀ ਇੰਨਾ ਸੋਹਣਾ ਪਹਿਲੇ ਮੈਂ ਕੱਲ ਘੀਆ ਲਿਆਈ ਘੀਆ ਦੇਖ ਕੇ ਬੂਥਾ ਟੇਡਾ ਸਿੱਧਾ ਕਰਨ ਲੱਗ ਗਏ ਏ। ਮੈਂ ਕਿਹਾ ਚੱਲ ਹੁਣ ਬੂਥਾ ਤਾਂ ਟੇਡਾ। ਖਾਣਾ ਤਾਂ ਕਿਸੇ ਨੇ ਹੈ ਨੀ ਫਿਰ ਮੈਂ ਕੀ ਕੀਤਾ ਉਹਦੇ ਕੋਫਤੇ ਬਣਾ ਤੇ ਮੈਂ ਕਿਹਾ ਚੱਲ ਕੋਫਤੇ ਖਾ ਲੈਣਗੇ ਕੋਫਤੇ ਬਣਾ ਤੇ। ਪਰ ਉਹ ਨਵਾਬ ਸਾਹਬਾ ਨੇ ਕੋਫਤੇ ਵੀ ਨਈ ਖਾਧੇ। ਭੁੱਖੇ ਰਹਿਣਾ ਮੰਨਜੂਰ ਆ ਨਾ ਫੇਰ ਰਾਤੀ ਬਾਰਾਂ ਵੱਜੇ। ਰਸੋਈ ਚ ਮੈਗੀ ਵੀ ਟੂੰਡਣ ਭੁੱਖ ਤਾਂ ਲੱਗਦੀ ਢਿੱਡ ਚ। ਵੀ ਕੋਫਤੇ ਨਾਲ ਰੋਟੀ ਨੀ ਖਾਣੀ। ਮੈਗੀ ਖਾਣੀ ਬਣਾ ਕੇ ਮੈਗੀ ਦੇ ਪੈਕਟ ਦੇਦੋ ਇਹਨਾਂ ਨੂੰ ਉਹ ਖਾ ਲੈਣਗੇ।
ਹਾਂ।
ਹਾਂ, ਸਈ ਗੱਲ ਏ ਜੀ। ਬਸ ਬੱਚੇ ਨੇ ਨਾ ਮੰਨਦੇ ਨੀ ਹੈਗੇ।
ਤੇ ਫਿਰ ਸਿਆਣੇ ਨਾ ਹੋ ਜਾਣ।
ਹਾਂ।
ਬੱਚੇ ਵੀ ਕੋਈ ਨੀ ਛੋਟੇ ਰੁੜ ਗਏ ਦੋ ਤਾਂ ਨਈ ਨਈ ਇੱਕ ਕਵਾਰਾ ਬੱਚੇ ਵੀ ਮੈਂ ਕਿਹਾ ਛੋਟੇ ਨੀ ਹੈਗੇ, ਛੋਟੇ ਹੁੰਦੇ ਚਲੋ ਜਿੰਦੋਂ ਬੰਦਾ ਮੰਨੇ ਇਹਨਾਂ ਦੀ।
ਹਾਂ।
ਹੋਰ ਆਪੜੇ-ਆਪੜੇ ਹੁਂਦੇ ਨੇ ਨਿਆਣੇ
ਐ ਤੇ ਹੈ ਈ ਐ ਥੋੜੇ ਆਪਣੇ ਸਮਝ ਆਲੇ ਹੋ ਜਾਣ ਨਾ ਫੋਨ ਅੱਜ ਕੱਲ ਵਿੱਚ ਹੈਗੇ ਨੇ ਮਿੰਟਾਂ ਚ ਔਡਰ ਕਰ ਦੇਣਾ ਏਨਾਂ ਨੇ।
ਹਾਂ ਪੈਹੇ ਓਨਲਾਈਨ ਦੇ ਦੇਣਗੇ ਮਿੰਟਾਂ ਚ ਔਡਰ ਕਰ ਦੇਣਗੇ ਹਮ ਨੇ ਆਪ ਕੋ ਕੁਛ ਕਹਾ, ਹਮ ਨੇ ਆਪ ਕੋ ਕਹਾ ਬਨਾਨੇ ਕੇ ਲਿਏ ਹਮ ਨੇ ਆਪ ਕੋ ਕਹਾ ਕੁਛ।
ਲੈ ਚਲੋ ਖਾਓ। ਆਹੋ ਅੱਛੀ ਤਰ੍ਹਾਂ ਜਬ ਬਿਮਾਰ ਹੋ ਜਾਏਗੀ ਫਿਰ ਮਾਂ ਹੀ ਨੇੜੇ ਲੱਗੇਗੀ ਮੰਮੀ ਯੇ ਕਰ ਦੋ ਮੰਮੀ ਵੋ ਕਰਦੋ।
ਹਾਂ ਫੇਰ ਮੰਮੀ ਯਾਦ ਆਂਦੀ ਏ।
ਓਦੋਂ ਮੈਂ ਕਿਆ ਬਲਿੰਕਿਟ ਲਿੰਕ ਓ ਆ ਕੇ ਬੁਲਾ ਕੇ ਸੇਵਾ ਕਰੇ ਤੁਹਾ
ਐ ਤੇ ਹੈ ਏ।
ਹੋਰ ਸੁਣਾਓ?
ਚਲੋ
ਹੋਰ ਠੀਕ-ਠਾਕ ਬਾਲ ਗੋਪਾਲ ਠੀਕ ਨੇ ਤੁਹਾਡੇ?
ਸਭ ਕੁ ਬਸ ਠੀਕ-ਠਾਕ ਨਾਸ਼ਤੇ-ਨੁਸ਼ਤੇ ਕਰਦੇ ਪਏ ਨੇ ਬਸ
ਆਓ ਚਲੋ ਐ ਵਧੀਆ ਇੱਕ ਵਾਰੀ ਖਾਓ, ਬਸ ਫੇਰ ਵੇਲੇ ਇੱਕ ਵਾਰੀ ਸਾਡੇ ਵੀ ਕੰੰਮ ਵਾਲੀ ਵਿਚਾਰੀ ਲੱਗੀ ਸਾਫ਼ ਸੁਫ਼ ਕਰ ਦੇਗੀ, ਸਾਰਾ ਦਿਨ ਫਿਰ ਕੋਈ ਕੰਮ ਨੀ ਸਿਰਫ ਚਾਹ ਦਾ ਕਪ ਬਣਾਣਾ ਤੇ ਬਣਾਨੈ। ਫੇਰ ਵੇਲੇ ਸਾਰਾ ਦਿਨ। ਛੁੱਟੀ ਘਰ ਸੰਡੇ ਨੂੰ ਤਾਂ ਬਿਲਕੁੱਲ ਈ ਤੇ ਓਨਾਂ ਦੀ ਪੈਲੀ ਫਿਕਸ ਹੁੰਦੀ ਐ ਕਿੱਥੇ ਜਾਣਾ ਏਨਾਂ ਨੇ।
ਅੱਛਾ।
ਸੰਡੇ ਨੂੰ ਤਾਂ ਬਿਲਕੁੱਲ ਨੀ ਟਿਕਣਾ ਏਨਾਂ ਨੇ ਨਾਲ ਸਗੋਂ ਮੈਂ ਕੈ ਵੀ ਰਈ ਮੈਂ-ਮੈਂ ਕਿਆ ਬਾਰਸ਼ ਦਾ ਮੌਸਮ ਐ ਅਗਿਲਿਆਂ ਨੇ ਆਪਣੀ ਐਕਟੀਵਾ ਚ ਰੇਨਕੋਟ ਰੱਖ ਲਿਆ ਪੈਲੀ। ਤਿਆਰੀ ਐ ਜਿੱਥੇ ਮਰਜ਼ੀ ਜਾਓ ਬਾਰਿਸ਼ ਆ ਗਈ ਤਾਂ ਕੋਈ ਦਿੱਕਤ ਨੀ।
ਘੁੰਮਣ ਜਾ ਰੇ ਨੇ ਬੱਚੇ।
ਤਵਾਰੀ ਹੁੰਦਾ ਐਨਾਂ ਦਾ ਵੀ ਅੱਜ ਕੇਂਦੇ ਹੋਰ ਲਗਾਣੀ ਆ ਏਨਾਂ ਨੇ ਓ ਭੇਜੀ ਸੀਗੀ ਇੱਕ ਲਿੰਕ ਆਇਆ ਨਾ ਸਤਲੁਜ ਫਿਲਮ ਦਾ।
ਅੱਛਾ।
ਓ ਕੈਰੇ ਕਿਸੇ ਦੇ ਐਲ ਈਡ ਚ ਲਗਾ ਕੇ ਸਾਰੇ ਦੇਖਣਗੇ ਇਕੱਠੇ ਬੈ ਕੇ। ਵੈਸੇ ਤਾਂ ਬੈਨ-ਬੈਨ ਹੋਗੀ ਸੀ ਨਾ ਏ ਫਿਲਮ। ਹਾਂ ਐ ਫਿਲਮ ਬੈਨ ਹੋਗੀ ਸੀ ਪੰਜਾਬ ਤੇ ਹੈਗੀ ਸਾਰੀ।
ਅੱਛਾ।
ਹਾਂ ਕਾਫੀ ਅੱਛੀ ਫਿਲਮ ਐ ਹਾਂਜੀ-ਹਾਂਜੀ।
ਹਾਂ ਓ ਤਾਂ
ਹਾਂ ਓਦਾ ਲਿੰਕ ਆ ਗਿਆ ਨਾ ਸਾਡੇ ਕੋਲ। ਫੇਰ ਆਪਣੀ ਐਲ ਈ ਡੀ ਤੇ ਲਗਾ ਕੇ ਦੇਖ ਸਕਦਾ ਬੰਦਾ।
ਹਾਂਜੀ-ਹਾਂਜੀ।
ਹਾਂ।
ਚਲੋ ਠੀਕ।
ਓਈ ਦੇਖਾਂਗੇ ਅੱਜ।
ਹਾਂ ਅੱਛਾ ਬੱਚੇ ਜੋਬ-ਜੁਬ ਜੋਬ-ਜੁਬ ਕਰਦੇ ਹੋਣੇ ਨਾ।
ਹਾਂਜੀ, ਬੱਚੇ ਮੇਰੇ ਦੋ ਬੇਟੀਆਂ ਨੇ ਮੇਰੀ ਇੱਕ ਬੇਟਾ ਹੈਗਾ।
ਅੱਛਾ-ਅੱਛਾ ਸਾਰੇ ਵੱਡੇ -ਵੱਡੇ ਨੇ।
ਹਾਂ ਬੇਟੀਆਂ ਤਾਂ ਮੇਰੀ ਇੱਕ ਐ ਆਈਲਟਸ ਟੀਚਰ ਦੀ ਐ ਟੀਚਰ ਹਾਲੇ ਸਪੀਟੀ ਵਗੈਰਾ ਪੜਾਂਦੀ ਏ।
ਅੱਛਾ।
ਤਾਂ ਸ਼ੋਪਿੰਗਸ-
ਅੱਛਾ।
ਹੋਰ, ਅਪਣੇ ਸਾਰੇ ਸੈਟ ਨੇ।
ਹਾਂ, ਚਲੋ ਅੱਛੀ ਗੱਲ ਹੈਗੀ ਏ।
ਹਾਂ ਹੋਰ ਬੱਚਿਆਂ ਤੋਂ ਈ ਆਪਾਂ ਦੇਖਦੇ ਆ ਅਪਣਾ ਭਵਿਸ਼ਯ
ਹਾਂ ਆਂ।
ਮੌਸਮ ਨੇ ਬੜਾ ਗੰਦ ਪਾਯਾ ਸੱਚੀ ਮੈਂ ਤਾਂ ਫੇਰ ਬਦੱਲ ਦੇਖ-ਦੇਖ ਕੇ ਫੇਰ ਦਿਮਾਗ ਓਥੇ ਈ ਜਾਂਦਾ।
ਹੋਰ ਓ ਮਿੱਟੀ-ਮਿੱਟੀ ਸਾਰੇ ਵੇਹੜੇ ਮਿੱਟੀ-ਮਿੱਟੀ ਹੋ ਜਾਂਦੇ ਨੇ ਬਾਰਸ਼ ਨਾਲ।
ਮਿੱਟੀ ਦਾ ਛੋੜੋ ਸਾਡੇ ਨਾਲ ਦਾ ਪੱਲਾਟ ਸੀਗਾ ਖਾਲੀ
ਅੱਛਾ।
ਲੋਕਾਂ ਨੇ ਕੂੜਾ ਸੁੱਟ-ਸੁੱਟ ਕੇ ਓਦਾ ਸਮਝੋ ਬੇੜਾ ਈ ਗਰਕ ਕੀਤਾ ਹੋਯਾ ਸੀਗਾ, ਮੈਂ ਫੇਰ ਮਕਾਨ ਮਾਲਕ ਓਦੋ ਪੱਲਾਟ ਦੇ ਮਾਲਕ ਨੂੰ ਫੋਨ ਕੀਤਾ ਮੈਂ ਕੇਆ ਵੀ ਦੇਖ ਬਾਰਿਸ਼ਾਂ ਦਾ ਮੌਸਮ ਹੈਗਾ ਐ ਨੀਰੀ ਬਿਮਾਰੀ ਹੈ। ਬਦਬੂ, ਮੱਛਰ ਸਭ ਕੁਛ ਗੰਦਗੀ ਤੋਂ ਪੈਦਾ ਹੋਣਾ
ਹਾਂ-ਹਾਂ।
ਤੇ ਫੇਰ ਓਨੇ ਕੀ ਕੀਤਾ ਭਰਤ ਪਵਾ ਕੇ ਨਾ ਚਾਰਦਵਾਰੀ ਕਰਕੇ ਗੇਟ ਲਗਾ ਤਾ। ਗੇਟ ਲਗਾ ਕੇ ਚਾਬੀ ਦਿਤੀ ਆ, ਕੈਂਦਾ ਤੁਸੀਂ ਐਵੇਂ ਕਰੋ ਤੁਆਨੂੰ ਜਾਦਾ ਟੈਨਸ਼ਨ ਐ ਨਾ, ਤੁਸੀਂ
ਹਾਂ।
ਸਬਜ਼ੀ ਲਗਾਤੀਆਂ ਥੋੜਿਆ ਤੋਰੀਆਂ-ਸ਼ੋਰੀਆਂ
ਅੱਛਾ-ਅੱਛਾ, ਵਧੀਆ ਫੇਰ ਤੇ।
ਆਂਹ ਨਾਲੇ ਅਗਲੇ ਦੀ ਸਾਫ਼-ਸਫ਼ਾਈ ਰੈਂਦੀ, ਨਾਲੇ ਹੁਣ ਸਬਜ਼ੀ ਦੇਖ ਕੇ ਕੋਈ ਮੂਰਖ ਵੀ ਕੂੜਾ ਸੁੱਟਣ ਦੀ ਹਿੰਮਤ ਨੀ ਕਰਦਾ।
ਸਈ ਗੱਲ ਐ ਹੈਗੀ ਸਹੀ ਗੱਲ ਏ। ਅੱਛਾ ਫੇਰ ਤੋਰੀਆਂ ਤੁਸੀ ਤੋੜ ਲੈਂਦੇ ਔ, ਹੈਨਾ।
ਹਾਂ ਪਰਸੋਂ ਕੀਆ ਵੀ ਕੱਲ ਓੱਥੋਂ ਈ ਤੋੜਿਆ ਸੀ ਮੈਂ ਕੋਫਤਿਆਂ ਵਾਸਤੇ।
ਐ ਬੋਹਤ ਵਧੀਆ ਗੱਲ ਏ ਘਾਰ ਦੀ ਸਬਜ਼ੀ ਹੋਰ ਕੀ
ਤੋਂ ਇੰਨੀ ਸਵਾਦ ਤੋਰੀ ਬਣਦੀ ਏ ਨਾ ਤੇ ਰੇੜੀਆਂ ਦੀ ਨੀ ਸਵਾਦ ਬਣਦੀ ਬਲਕਿ ਤਾਂ ਵੀ ਨੀ ਖਾਂਦੇ ਓ
ਹਾਂ-ਹਾਂ, ਘਾਰ ਦੀ ਤੇ ਬੋਤ ਸਵਾਦ ਬਣਦੀ ਏ।
ਹਾਂ ਹੋਰ ਪੂਰੀ ਬਿਨਾਂ ਖਾਦ ਦੀ ਸਬਜ਼ੀ, ਵਧੀਆ।
ਹਾਂ।
ਹੋਰ ਤਾਡੇ ਨਿਆਣੇ ਖਾ ਲੈਂਦੇ ਨੇ ਕੀਆ, ਤੋਰੀਆਂ।
ਖਾ ਲੈਂਦੇ ਏ, ਬੱਚੇ ਨੀ ਖਾਂਦੇ ਹੈਗੇ।
ਹਾਏ ਕਿਸੇ ਦੇ ਵੀ ਨਿਆਣੇ ਨੀ ਖਾਂਦੇ। ਸਾਡੇ ਤਾਂ ਇੱਕ ਕੁੜੀਆਂ ਓ ਖਾ ਲੈਂਦੀਆਂ ਨੇ ਟਿੰਡੇ, ਓ ਵੀ ਓਸ ਸੁੱਕੇ ਬਣਾਓ ਨਾ ਪਰ ਕੇ, ਕੜਾਈ ਚ ਤੱਲ ਕੇ ਓ ਤਾਂ ਨਾਲ ਕੈਂਗੇ ਵੀ ਤੰਦੂਰ ਦੀ ਰੋਟੀ ਦੇਦੋ, ਓ ਤਾਂ ਖਾ ਲੈਣਗੇ ਟਿੰਡੇ ਤੇ ਸਾਡੇ ਖਾ ਲੈਂਦੇ ਨੇ ਸਾਰੇ। ਐ ਕੀਏ-ਤੋਰੀ ਦੇ ਨੇੜੇ ਨੀ ਲੱਗਦੇ, ਪਤਾ ਨੀ ਏਨਾਂ ਨੂੰ ਕੀ ਬਿਮਾਰੀ
ਟਿੰਡੇ ਤੇ ਅਸੀਂ ਵੱਡੇ-ਵੱਡੇ ਈ ਖਾਂਣੇ ਆਂ। ਬੱਚੈ ਓ ਵੀ ਨੀ ਖਾਂਦੇੇ ਹੈਗੇ।
ਹਾਂ ਨਈ ਟਿੰਡੇ ਤਾਂ ਸਾਡੇ ਸਾਰੇ ਹੀ ਖਾ ਲੈਂਦੇ, ਬੱਚੇ ਵੀ ਖਾ ਲੈਂਦੇ ਨੇ ਟਿੰਡੇ ਤਾਂ।
ਅੱਛਾ-ਅੱਛਾ, ਹਾਂ ਸੁੱਕੇ-ਸੁੱਕੇ ਚਲੋ ਬਚੇ ਖਾ ਹੀ ਲੈਂਦੇ ਨੇ ਖੈਰ ਬਸ ਏਨਾ ਦੇ ਰਾਜਮਾਂ ਦੇਦੋ ਚਾਵ
ਹਾਂ ਬਸ ਰਾਜਮਾਂ ਦੇਦੋ ਚੋਲ ਦੇਦੋ ਚਿਕਨ ਬਣਾ ਦੋ ਏਨਾਂ ਨੂੰ। ਯੇ ਕਰ ਦੋ ਵੋ ਕਰ ਦੋ ਬਸ ਹੋਰ ਕੁਛ ਨੀ ਚਾਇਦਾ ਏਨਾਂ ਨੂੰ।
ਤੇ ਰਾਜਮਾ-ਚਾਵਲ ਐ ਖੁਸ਼ ਹੋ ਕੇ ਖਾਣਗੇ।
ਹਾਂ ਬਸ ਅੱਜ ਦਪੈਰੇ ਦੇਖਾਂਗੀ ਨਯੂਡਲਸ ਮੈਂ ਤਾਂ ਖਾਇਆ ਨੀ ਨਾ ਵੈਸੇ ਨਾਸ਼ਤਾ, ਐ ਪਟੂਰੇ-ਪਟਾਰੇ। ਕੜੀ ਬਣਾਵਾਂਗੀ ਅੱਜ ਸੰਡੇ ਕੜੀ ਐ। ਦਹੀਂ ਜਮਾ ਰੱਖੀ ਸੀ ਪਰਸੋਂ ਦੀ ਤੇ ਕੱਲ ਕਿਤੇ ਚਲੇ ਗਏ ਸੀ ਜਾਣਾ ਪੈ ਗਿਆ, ਤੇ ਉਹ ਦਹੀਂ ਹੋ ਗਈ ਖੱਟੀ
ਹਾਂ।
ਮੈਂ ਕਿਹਾ ਚੱਲ ਅੱਜ ਕੜੀ ਬਣਾਵਾਂਗੀ ਏ ਵੀ ਸੰਡੇ ਨੂੰ ਹਾਂ ਕੜੀ ਚੌਲ ਤਾਂ ਖਾ ਲੈਣਗੇ, ਜਦੋਂ ਵੀ ਆਣਗੇ ਭੁੱਖ ਲੱਗੀ, ਕੜੀ ਚੌਲ ਤੇ ਖਾ ਲੈਂਦੇ ਨੇ। ਤੇ ਪਕੌੜੇ ਤਲਦੇ- ਤਲਦੇ ਅੱਧੇ ਖਾ ਜਾਣੇ ਇਹਨਾਂ ਨੇ, ਕੜੀ ਦੇ ਹੁ ਹੁ ਹੀ ਹੀ
ਅ ਅ ਅ ਚਲੋ ਹੁਣ ਕੀ ਕਰੀਏ ਬੱਚਿਆਂ ਦੀ ਮੰਨਣੀ ਪੈਂਦੀ ਏ।
ਹਾਂ ਉਹ ਮੈਂ ਪਹਿਲੀ ਈ ਵੱਧ ਈ ਬਣਾਦੀ ਮੈਨੂੰ ਪਤਾ ਇਹ ਨੇ ਅੱਧੇ ਸਮੇਟ ਦੇ ਕੜੀ ਜੋਗੇ ਰਹਿਣ ਨੀ ਦਿੰਦੇ ਫ
ਹਾਂ, ਉਹੀ ਬੱਚਿਆਂ ਦੀ ਮੰਨਨੀ ਪੇ
ਹਾਂ, ਹੋਰ ਤੁਹਾਡਾ ਉੱਥੇ ਕੋਈ ਹਿਸਾਬ ਨੀ ਬਾਰਿਸ਼- ਬੁਰਿਸ਼ ਦਾ
ਨਾ ਨਾ ਚ ਧੁੱਪ ਨਿਕਲੀਈ ਏ।
ਨਾ ਸਾਡੇ ਤਾਂ ਬੱਦਲ ਹਵਾ ਵੀ ਚੱਲ ਗਈ ਐ ਹੁਣ ਤੇ
ਹਾਂ ਸ਼ਾਇਦ ਆ ਇਹਦਮ ਬੱਦਲ ਬਣ ਜਾਂਦਾ ਕੋਈ ਪਤਾ ਨੀ ਲੱਗਦਾ ਹੈਗਾ।
ਮੌਸਮ ਦਾ ਬਸ ਇਏਦਾਂ ਈ ਆ ਕੁਛ ਨੀ ਪਤਾ ਲੱਗਦਾ ਮਿੰਟ ਚ ਹੁਣ ਹਵਾ ਚੱਲ ਗਏ ਹੁਣ ਵੀ ਨੀ ਪਤਾ ਵੀ ਬੱਦਲ ਉੱਡ ਕੇ ਤੁਹਾਡੇ ਪੰਜਾਬ ਵੱਲ ਪਹੁੰਚ ਕੇ
ਹਾਂ ਇਹ ਵੀ ਕੋਈ ਪਤਾ ਨੀ ਹੈਗਾ ਹੇ ਹੈ ਹੈ ਇਹਦਾ ਇਹ ਜ ਬਾਰਸ਼ਾਂ ਦਾ ਕੁਛ ਨੀ ਪਤਾ ਲੱਗਦਾ ਕਿਧਰੇ ਆਂਦੀ ਕਿਧਰੇ ਨਈ ਆਂਦੀ ਹੈਗੀ।
ਹਾਂ ਸਾਡੇ ਸ਼ਹਿਰ ਦੇ ਵਿੱਚ ਕਿਤੇ ਹੋਏਗੀ, ਸਾਡੀ ਹੁਣ ਸ਼ੋਪ ਤੇ ਹੋਏਗੀ ਕਈ ਵ ਰੇਡੀ ਬਾਰਿਸ਼ ਕਹਿੰਦਾ ਮੰਮੀ ਰੋਟੀ ਨਾ ਭੇਜਣਾ ਬਾਰਿਸ਼ ਹੋ ਰਹੀ ਐ ਤੇ ਮੈਂ ਕਿਹਾ ਇੱਥੇ ਤਾਂ ਹੋ ਨੀ ਰਹੀ। ਇਏਦਾਂ ਤਾਂ ਬਦਲੀ ਐ ਕਿੱਥੇ ਵੀ ਬਸ ਬਸ ਜ ਜਰਾ ਮਸਾਂ
ਹਾਂ ਬਸ ਅੱਜ- ਕੱਲ੍ਹ ਆਹਂਦੀ ਐ ਬਾਰਸ਼ ਤਾਂ
ਚਲੋ ਠੀਕ ਐ ਜੀ ਲਗਾਉਣਾ ਚੱਕਰ ਫਿਰ ਹੈ ਜੀ, ਸਸਿ ਸ੍ਰੀਕਾਲ ਜੀ, ਸਸਿ ਸ਼੍ਰੀ ਅਕ